ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸ਼੍ਰੀ ਗੰ ਜੋ ਹੋਰ ਕੀ ਹਾਲ ਨੇ?
ਬਸ ਜੀ ਠੀਕ ਹੈ, ਹੋਰ ਤੁਸੀਂ ਸੁਣਾਓ ਬੱਚੋ?
ਬਸ ਸਭ ਵਧੀਆ ਜੀ ਹੋਰ ਤੁਸੀਂ ਦੱਸੋ ਘਰ? ਸਭ ਵਧੀਆ?
ਹਾਂ ਸਭ ਵਧੀਆ ਜੀ ਬਸ ਕੰਮ ਲੱਗੇ ਹੋਏ ਸੀ ਤੇ ਅੱਜ ਕੱਲ੍ਹ ਤੇ ਮਤਲਬ ਕੰਮ ਹੀ ਨਹੀਂ ਨੀ ਤਰ੍ਹਾਂ ਦੇ ਆਗਿਆ ਮੈਂ ਦੇਖਿਆ
ਹਾਂਜੀ-ਹਾਂਜੀ।
ਕਰਨਾ ਸੀ ਮੈਂ ਕਿਹਾ ਤੁਸੀਂ ਜਿਸ ਤਰ੍ਹਾਂ ਯੰਗ ਬੱਚੇ ਹੈਗੇ ਹੋ। ਸ ਥੋੜਾ ਜਿਹਾ ਸਾਰਾ ਗੱਲ। ਆਪਣਾ ਫਰੈਂਡ ਸ ਤੁਹਾਡੀ ਏਜ ਦੇ ਗਰੁੱਪ ਦੇ ਬੱਚੇ ਹੋਣੇ ਸਾਰੇ ਫਿਊਚਰ ਦੇ ਆਪਣੇ ਫਿਊਚਰ ਬਾਰੇ ਮਤਲਬ ਕੀ ਸੋਚਦੇ ਹੈ, ਕਿਉਕਿ ਜ਼ਿਆਦਾਤਰ ਤਾਂ ਮੈਂ ਦੇਖਿਆ ਸਭ ਨੂੰ ਬਾਹਰ ਭੱਜਣੀ ਪਈ ਹੋਈ ਹੈ ਕੋਈ ਕਨੇ ਕੋਈ ਠੀਕ ਹੈ ਐਥੇ ਰਹਿ ਕੇ ਕੋਈ ਕੰਮ ਨੀ ਕਰਨਾ। ਚਾਦਾ ਤੇ ਤੁਸੀਂ ਕੀ ਬਨ ਬਣਾਇਆ, ਤੁਸੀਂ ਕੀ ਕਰ ਰਹੇ ਹੋ? ਤੇ ਤੁਹਾਡਾ ਫਰੈਂਡ ਸਰਕਲ ਇਸ ਬਾਰੇ ਕੀ ਸੋਚਦਾ ਹੈ?
ਦੇਖੋ ਜੀ ਮੈਂ ਤਹਿ ਜੀ ਕੋਾਲਜ ਚ ਹੈਗਾ ਤੇ ਸਬਜੈਕਟ ਲਿਆ ਮੈਂ ਬੀ ਸੀ ਏ।
ਅੱਛਾ ਉਹ ਕੀ ਹੁੰਦਾ? ਬੀ ਸੀ ਅ ਮਤਲਬ
ਉਹਦੇ ਚ ਮਗ ਮਤਲਬ ਵਗੈਰਾ ਕੋਡੀਗ ਵਗੈਰਾ ਹੁੰਦੀ ਹੈ।
ਨਹੀਂ ਬੀ ਸੀ ਅ ਦਾ ਫੁੱਲ ਫਰਮ ਕੀ ਹੋਇਆ?
ਇਹ ਬੈਚੁਲਰ ਔਫ ਕੰਪਊਟਰ ਐਪ ਕੇਸ਼ਨ
ਬੈਚਲਰ ਇਨ ਕੰਪਿਊਟਰ ਐਪਲਕੇਸ਼ਨ। ਹਾਂ ਨਹੀਂ ਠੀਕ ਹੈ ਲਾਈਨ ਤਾਂ ਠੀਕ ਹੈਗੀ ਯਾਰ ਤੇ ਇਹਦੇ ਚ ਸਪੈਸ਼ਿਲਿਟੀ ਕਿਸ ਚੀਜ਼ ਦੀ? ਕਰ ਰਹੇ ਤੁਸੀਂ
ਐ ਪੈਨਲਟੀ ਕੋਿੰਦੀ
ਹੈਂ।
ਇਹਦੀ ਮੇਨ ਸਕੀਲ ਕੋਰਡਿੰਗ ਹੀਂ ਇਹਦੇ ਚ
ਅੱਛਾ ਨਹੀਂ ਅੱਜ ਕੱਲ੍ਹ ਤਾਂ ਏ ਆਈ ਵੀ ਚੱਲ ਰਿਹਾ ਉਹੀ ਹੈ ਲੈਣ ਜਾਂ ਕੋਈ ਹੋਰ?
ਨਹੀਂ ਉਹੀ ਏ ਜਿਵੇਂ ਹੁਣ ਮੇਰਾ ਕੋਰਸ ਹੈਗਾ ਤਿੰਨ ਸਾਲ ਦਾ।
ਤਿੰਨ ਸਾਲ ਦਾ ਕੋਰਸ ਹੈ।
ਹਾਂਜੀ ਤੇ ਮਤਲਬ ਲਾਸਟ ਈਅਰ ਸਾਨੂੰ ਏ ਆਈ ਬਾਰੇ ਸਿਖਾਉਣਗੇ ਸਾਰਾ ਕੋਡਿੰਗ ਵਿੱਚ ਹੁੰਦੀ ਆਈ
ਤੇ ਹਾਲੇ ਤੁਸੀਂ ਕਦੋਂ ਜੁਆਇਨ ਕੀਤਾ ਸੀ।
ਮੈਨੂੰ ਸਾਲ ਹੋ ਗਿਆ
ਅੱਛਾ ਸਾਲ ਹੋ ਗਿਆ ਠੀਕ ਹੈ ਠੀਕ ਅਤੇ ਆਪਣਾ ਕੀ ਇੱਥੇ ਸਿੱਖਿਆ ਫਿਰ ਇੱਕ ਸਾਲ ਚ
ਉੇ ਬਸ ਸਾਨੂੰ ਲੈਂਗੁਏਜ ਸਿਖਾਈਆਂ ਨੇ ਜਿਵੇਂ ਸੀ ਹੋ ਗਈ ਸੀ ਪਲੱਸ ਪਲੱਸ ਹੋ ਗਈ
ਹਾਂ
ਬੀ ਐੱਸ ਏ ਹੋ ਗਈ
ਅੱਛਾ
ਹਮ ਉਹਨਾ ਲੈਂਗੁਏਜ ਦਾ ਹੀ ਆਪਣਾ ਹੀ ਫਾਇਦਾ ਜਿਵੇਂ ਮੰਨ ਲਓ ਤੁਸੀਂ ਲੈਂਗੁਏਜ ਕਰ
ਹਾਂ
ਇਹ ਤੁਹਾਡੀ ਮਤਲਬੀ ਕ੍ਰੇਟੀਵਿਟੀ ਵਧ ਜਾਂਦੀ ਹੈ ਜਿਵੇਂ ਕੋਈ ਪ੍ਰੋਗਰਾਮ ਵਗੈਰਾ ਬਣਾਉਣਾ ਹੋਏ ਔਰ ਇਸ ਕੀ ਕੀ ਐਡ ਕਰਨਾ ਐ।
ਹਾਂ
ਹੂ ਇਹਦਾ ਮਤਲਬ ਹੈ ਮਾਈਂਡ ਦੀ ਐਕਟੀਵਿਟੀ ਹੈਗੀ ਆਂਦੀ ਹੈ, ਜਿਵੇਂ ਕੁਛ ਵੀ ਕਰਨਾ ਹੋ ਤੁਸੀਂ ਅੱਗੇ ਹੁਣ ਐ ਨੈਣ ਦਾ ਮਤਲਬ ਬੜਾ ਔ ਹੈਗਾ ਹੋ ਇਫੈਕਟ ਹੈਗਾ, ਕਰੇਜ ਹੈਗਾ ਬੜਾ ਸਕੋਡਿੰਗ ਦਾ
ਤੇ ਤੁਸੀਂ ਜੁਆਇਨ ਕੀਤਾ ਤੁਹਾਡੇ ਫਿਰ ਕਿ ਸੀ ਦੋਸਤ ਵਗੈਰਾ ਨੇ ਵੀ ਕੀਤਾ ਕਿਸੀ ਕੋਲੀਗ, ਜੋ ਤੁਹਾਡੇ ਨਾਲ ਪੜ੍ਹਦਾ ਸੀ ਕੋਈ ਇਸ ਤਰ੍ਹਾਂ
ਹਾਂਜੀ ਦੋਸਤਾਂ ਨੇ ਬੜੇ ਸਾਰਿਆਂ ਨੇ ਕੀਤਾ ਜੀ, ਸਾਡੇ ਮੇਰੇ ਦੋਸਤ ਮੇਰੇ ਯਾਰ ਦੋਸਤ ਪੰਜ ਛੇ ਹੈਗੇ ਆਂ ਅਸੀ
ਅੱਛਾ
ਹਾਂਜੀ ਸਾਰਿਆਂ ਨੇ ਮਤਲਬ ਬੀ ਸੀ ਏ ਲਈ ਹੋਈ ਐ।
ਤੇ ਸਾਰੇ ਆਪਣੇ ਤੁਹਾਡੇ ਮੁਹੱਲੇ ਤੋਂ ਹੀ ਹੈ ਮਤਲਬ ਜਾਂ ਕਿੱਧਰੋਂ ਹੋਰ ਦੂਰੋਂ ਵੀ ਹੈਗੇ।
ਨਹੀਂ ਨਹੀਂ ਸਾਰੇ ਮਹੱਲੇ ਤੋਂ ਹੀ ਨੇ, ਔ ਨੇ
ਅੱਛਾ ਜੀ
ਹਾਂਜੀ
ਤੇ ਹੋਰ ਜਿਹੜੇ ਤੁਹਾਡੇ ਮਹੱਲੇ ਦੇ ਹੋਰ ਬੱਚੇ ਹੈਗੇ ਹੈ। ਔ ਕਿਥੇ ਕਿੱਥੇ, ਮਤਲਬ ਔ ਔਨਾਂ ਦੀ ਕੀ ਪਲਾਨਿਗ ਹੈ। ਔ ਤੁਹਾਡੇ ਨਾਲ ਗੱਲ ਕਰਦੇ ਹੋਣਗੇ ਨਾ ਮਿਲਦੇ ਹੋਣਗੇ। ਤੇ ਕੀ ਡਿਸਕਸ ਕਰਦੇ ਆ ਤੁਹਾਡੇ ਨਾਲ, ਬਈ ਉਹਨਾਂ ਦੇ ਮਨ ਚ ਕੀ ਹੈ, ਬਾਹਰ ਜਾਣਾ ਹੈ, ਜਾਂ ਇੱਥੇ ਕੰਮ ਨੀ ਹੈ, ਜਾਂ ਕੀ ਕੰਮ ਕਰਕੇ ਅੱਗੇ ਫਿਊਚਰ ਕੀ ਬਣਾਉਣਾ ਹੈ।
ਉਹ ਇੱਕੋ ਜੀ ਕਈ ਬੱਚੇ ਤਾਂ ਵੀ ਮਾਂ ਪਿਓ ਭੇਜ ਦਿੰਦੇ ਨੇ ਉਹਨਾਂ ਨੇ ਬਾਹਰ
ਅੱਛਾ।
ਉਂਜ ਜਿਵੇਂ ਸਾਡਾ ਕੋਰਸ ਹੈਗਾ, ਪੰਜ ਸਾਲ ਦਾ
ਅੱਛਾ ਜੀ।
ਜਿਹਦੇ ਤੁਸੀਂ ਤੁਹਾਡੀ ਮਰਜ਼ੀ ਹੈ, ਤੁਸੀਂ ਤਿੰਨ ਸਾਲ ਤਾਂ ਕਰਨਾ ਹੀ ਕਰਨਾ, ਜਿੱਥੇ ਕਰਨਾ ਕਰ ਲਓ ਇੰਡੀਆ ਚ ਹੀ।
ਅੱਛਾ।
ਤੇ ਬਾਕੀ ਜਿਹੜੇ ਦੋ ਸਾਲ ਬੱਚੇ ਆ, ਉਹ ਤੁਹਾਡੀ ਮਰਜ਼ੀ ਹੈ ਤੁਸੀਂ ਬਾਹਰ ਕਰਨਾ ਬਾਹਰ ਜਾ ਕੇ ਕਰ ਸਕਦੇ ਹੋ। ਇੰਡੀਆ ਦਾ ਵੀ ਕਰਨਾ ਇੰਡੀਆ ਵੀ ਸਕਦੇ ਹੋ
ਅੱਛਾ।
ਬਸ ਬਾਹਰ ਦੀ ਗੱਲ ਇਹ ਆਉਂਦੀ ਹੈ, ਬਈ ਬਾਹਰ ਦੀ ਡਿਗਰੀ ਦੀ ਵੈਲਿਊ ਬੜੀ ਹੈ।
ਅੱਛਾ।
ਬੰਦੇ ਨੇ ਬਾਹਰ ਜਾਣਾ ਹੈ, ਪੜ੍ਹਾਈ ਦੇ ਬੇਸ ਤੇ ਹੀ।
ਅੱਛਾ।
ਤੇ ਉਹਨੇ ਦੋ ਸਾਲ ਮੰਨ ਲਓ ਬਾਰ ਪੜ੍ਹਾਈ ਕਰ ਲੈਣਾ, ਉਹਦਾ ਫਾਇਦਾ ਹੀ ਫਾਇਦਾ।
ਤੇ ਬਾਹਰ ਦੀ ਪੜ੍ਹਾਈ ਦਾ, ਨਹੀਂ ਬਾਹਰ ਦਾ ਮੈਂ ਸੁਣਿਆ ਪਤਾ ਕੀ ਸੁਣਿਆ, ਤੁਸੀਂ ਮੰਨ ਲਓ ਉਥੋਂ ਪੜ੍ਹ ਕੇ ਜਾਂਦੇ ਹੋ ਨਾ ਕੋਈ ਕੋਰਸ ਕਰਕੇ ਜਾਂਦੇ ਹੋ। ਬਾਹਰਲੀ ਕੰਟਰੀ। ਤੇ ਏਸ ਚ, ਉੱਥੇ ਇੰਡੀਆ ਦੀ, ਪੜ੍ਹਾਇਆ ਹੀ ਤੁਸੀਂ ਚਾਹੇ ਜੋ ਮਰਜ਼ੀ ਡਿਗਰੀ ਚਾਹੇ ਮਕੈਨੀਕਲ ਵਿੱਚ ਕੀਤੀ। ਜਾਂ ਕੰਪਿਊਟਰ ਚ ਉੱਥੇ ਨਾ ਉਹ ਔਈਓ ਵੈਲਿਊ ਨੂੰ ਨੀ ਸਮਝਿਆ ਜਾਂਦਾ ਹੈਗਾ ਉਹ ਕਹਿੰਦੇ ਆ ਤੁਸੀਂ। ਇਹੀ ਕੋਰਸ ਸਾਡੇ ਇੱਥੇ, ਕਰੋ ਤਾਂ, ਅਸੀ ਸਰਟੀਫਾਈ ਕਰਾਂਗੇ ਤੁਹਾਨੂੰ। ਜਦੋਂ ਉਹ ਸਰਟੀਫਿਕੇਟ ਦੇਣਗੇ ਹਾਂ ਵੀ ਤੁਸੀਂ ਕੈਪੇਬਲ ਹੋ ਤਾਂ, ਤੁਸੀਂ ਅੱਗੇ ਉੱਥੇ ਕੰਮ ਕਰ ਸਕਦੇ ਹੋ ਕਿੱਧਰ ਕੰਪਨੀ,
ਇਹ ਗੱਲ ਤੁਹਾਡੀ ਵੀ ਠੀਕ ਹੈ, ਬਾਕੀ ਜਿਹੜੀ ਇੰਡੀਆ ਚ ਸਭ ਤੋਂ ਵੱਡੀ ਵੱਡੀ ਯੂਨੀਵਰਸਿਟੀ ਹੈਗੀ ਆ ਨਾ।
ਹਾਂ,
ਉਹਨ ਨਾ ਆਪਣੇ ਬ੍ਰਾਂਚ ਚ ਬਣਾਏ ਹੋਏ ਨੇ ਪਹਿਲੀ ਬਾਹਰਲੇ ਦੇਸ਼, ਖਾਲੀ ਮੇਨ-ਮੇਨ ਵੱਡੀ-ਵੱਡੀ ਯੂਨੀਵਰਸਟੀ ਚਿਰੇ,
ਹੈਂ,
ਹਾਂਜੀ ਜਿਵੇਂ ਮੰਨ ਲਓ ਤੁਸੀਂ ਬੜੀ ਵੱਡੀ ਯੂਨੀਵਰਸਿਟੀ ਸੀ ਪੜ੍ਹ ਕੇ ਗਏ ਹੋ ਬਾਹਰ
ਅੱਛਾ,
ਤੇ ਜਿਸ ਕੰਟਰੀ ਜਾਓਗੇ ਨਾ ਪਹਿਲੇ ਪਤਾ ਕਰ ਲੈਣਾ ਵੀ ਉਸ ਕੰਟਰੀ ਚ ਇਹ ਸਾਡੇ ਕੋਲੇਜ ਚ ਬ੍ਰਾਂਚ ਹੈਗੀ ਹੈ ਜੇ ਅਗਰ ਹੋਏਗੀ।
ਹਾਂ ਉਹ ਅਥਰਾਈਜ ਹੈਗੀ ਕਿ ਨਹੀਂ ਨੂੰ ਅਕਸੈਪਟ ਕਰਦੇ ਆ ਕਿ ਨਹੀਂ ਹਨਾ ਹਾਂ ਉਹਨੂੰ ਅਕਸੈਪਟ ਕਰਦੇ ਆ ਤਾਂ ਤੇ ਫਾਇਦਾ ਹੈਗਾ ਨਹੀਂ। ਤੁਹਾਨੂੰ ਨਵੇਂ ਸਿਰੇ ਤੋਂ ਕਿਉਂਕਿ ਮੈਂ ਆਪਣੇ ਆਸ ਪਾਸ ਦੇ ਜੋ ਸਾਡੇ ਜਾਣੂ ਸੀ ਗਏ ਬਾਹਰ ਗਏ। ਤੇ ਉਹਨਾਂ ਨੇ ਫਿਰ ਐਹੀ ਕਿਹਾ ਕਿ ਇੱਥੇ ਤਾਂ ਸਾਡੀ ਪੜ੍ਹਾਈ ਦੀ ਬੜੀ ਵੈਲਿਊ ਸੀ ਜੋ ਇੱਥੇ ਕੀਤੀ ਹੈ, ਨੰਬਰ ਵਨ ਲੇਕਿਨ ਜਦੋਂ ਬਾਹਰ ਗਏ ਤਾਂ ਉਹਨਾਂ ਨੇ ਉਹਦੀ ਵੈਲਿਊ ਮੰਨੀ ਨਹੀਂ ਕਹਿੰਦੇ ਵੀ ਸਾਡੇ ਹਿਸਾਬ ਨਾਲ ਤੁਸੀਂ ਜੋ ਪਾਸ ਕਰੋਗੇ ਨਾ ਐਗਜ਼ਾਮ ਉਹਦੀ ਵੈਲਿਊ ਹੈ।
ਹਾਂਜੀ-ਹਾਂਜੀ।
ਕਿਉਂਕਿ ਉਹਨਾਂ ਨੂੰ ਪਤਾ ਇੰਡੀਆ ਚ ਤੇ ਚਲੋ ਪੈਸੇ ਪੂਸੇ ਦੇ ਕੇ ਤੁਸੀਂ ਕੁਛ ਹੀ ਸਰਟੀਫਿਕੇਟ ਬਣਵਾ ਲਓ। ਇੱਥੇ ਹੁਣ ਮੰਨ ਲਓ ਤੁਸੀਂ ਲਾਇਸੈਂਸ ਬਣਵਾਉਣਾ ਲਾਇਸੈਂਸ ਵਾਸਤੇ ਸ ਤੁਸੀਂ ਅੱਖਾਂ ਚੈੱਕ ਕਰਨਗੀ ਆਂ ਕੁੱਛ ਕਰਨਗੇ ਹਾਂ ਇੱਥੇ ਬੱਸ ਏਕ ਪੇਪਰ ਪਾਸ ਕਰੋ ਕੰਪਿਊਟਰ ਦਾ। ਕਰੋ ਤੇ। ਤੇ ਥੋੜ੍ਹਾ ਜਿਹਾ ਡਰਾਈਵਿੰਗ ਆਪ ਹਾਂ ਸਿਖਾ ਡਰਾਈਵਿੰਗ ਸਕੇਲ ਦਾ ਟੈਸਟ ਦੇ ਦਿਓ ਤੇ ਤੁਹਾਨੂੰ ਲਾਇਸੈਂਸ ਮਿਲ ਜਾਏਗਾ। ਲੇਕਿਨ ਬਾਹਰ ਦੀ ਕੰਟਰੀਜ਼ ਵਿੱਚ ਪੂਰਾ ਚੈੱਕ ਕਰਦੇ ਹਾਂ ਬੰਦਾ ਹੈਲਥ ਹੈਗਾ ਨਹੀਂ ਉਹਦੀ ਆਈ ਸਾਈਟ ਕਿ ਨਹੀਂ। ਤੇ ਉਹਨੂੰ ਦੁੰਦਰਾ ਤਿੰਨ ਨੂੰ ਕਲਰ-ਕਲਰ ਲਾਣਾ ਨਹੀਂ ਹੈ। ਉੱਥੇ ਕੰਮ ਪੂਰੇ ਪੱਕੇ ਹੈ, ਉੱਥੇ ਤਾਂ ਹੀ ਕੰਮ ਮਿਲਦਾ ਹੈਗਾ ਉੱਥੇ ਐਵੇਂ ਨੀ ਹੈਗਾ ਕੋਈ ਵੀ ਆਪਣਾ ਝੋਲਾ ਚੱਕ ਕੰਮ ਸ਼ੁਰੂ ਕਰਤਾ ਕਿਸੇ ਨੇ ਉੱਥੇ ਪ੍ਰੋਪਰ ਹਰ ਹਂ, ਚਾਹੇ ਕੋਈ ਮ ਮਕੇਨਿਕ ਐ, ਚਾਹੇ ਕੋਈ ਇੰਜੀਨੀਅਰ ਐ, ਕੋਈ ਵੀ ਕਿਸੇ ਵੀ ਲਾਈਣ ਦਾ ਹੈਗਾ ਨਾਂ ਬੰਦਾ ਉਹਣੂ ਉਹਨੂੰ ਉੱਥੋਂ ਦੇ ਹਿਸਾਬ ਨਾਲ ਟੇਸਟ ਪਾਸ ਕਰਨੇ ਪੈਂਦੇ ਨੇਂ ਉਹ ਫਿਰ ਸਰਟੀਫਿਕੇਟ ਦਿੰਦੇਾਂ ਨੇਂ। ਜੀ ਤੁਸੀਂ ਅਥੋਰਾਈਜ ਹੋ ਗਏ ਔ। ਉਥੇ ਪਤਲਬ ਕੰਮ ਪੱਖੇ ਹੈਗੇ
ਹਾਂਜੀ, ਹਾਂਜੀ। ਬਿਲਕੁਲ ਹਂ ਏ ਹੈ ਵੀ
ਬਾਕੀ ਦੇਖੋ ਜੋ ਤਾਂ ਇਸ ਤਰ੍ਹਾਂ ਹੀ ਗਏ ਹੋਏ ਆ, ਉਹ ਫਿਰ ਜ ਜਿਸ ਸਰ੍ਹਾਂ ਮੰਨ ਲਓ ਪ੍ਰੋਪਰ ਜਿਹਨਾਂ ਕੋਲਹ ਕੋਈ ਸਕਿੱਲ ਨ੍ਹੀਂ ਹੈਗੀ ਨਾਂ ਕੋਈ ਕੋਰਸ ਹੈਗਾ
ਹਂ, ਹਂ।
ਉੱਥੇ ਜਾ ਕੇ ਫੇਰ ਉਹੀ ਐਕਿ ਹੋਟਲਾਂ ਚ ਭਾਂਡੇ ਮਾਂਜਦੇ ਐਂ। ਹੈਨਾਂ।
ਹਾਂ, ਇਹ ਜੀ ਐਜ ਐਸ ਅ ਵਰਕਰ ਬਣ ਜਾਂਦ ਉੱਥੇ ਜਾ ਕੇ ਹੋਰ ਕੀ
ਜਿਵੇਂ ਦਿਖਾਂਦੇ ਆ ਜਿਵੇ ਕੋਈ ਸਟਰੀਟ ਪਰਫੋਰਮਰ ਬਣ ਜਾਂਦਾ, ਕੋਈ ਪੰਜਾਬੀ ਹੈਗਾ ਡੋਲ, ਡੋਲ ਵਿਜਾਂਦਾ ਰਹਿੰਦਾ ਪਿਆ ਉਹਨੂੰ ਪੈਸੇ ਮਿਲ ਜਾਵੇ
ਹਾਂਜੀ, ਹਾਂਜੀ ਏਹੋ ਈ।
ਤੇ ਕੋਈ ਪੈਟਰੋਲ ਪੰਪ ਤੇ ਲੱਗ ਗਿਆ ਮਤਲਬ ਦੇ ਕੰਮ ਹੁੰਦੇ ਪਰ ਸਟੈਂਡਰਡ ਵਾਲਾ ਕੰਮ ਨ੍ਹੀਂ ਹੁੰਦਾ ਕੋਈ ਫਰੂਟ ਪੈਕ ਕਰ ਰਿਆ, ਕੋਈ ਕੁਛ ਕਰ ਰਿਆ
ਹਾਂ, ਬਸ ਇਹੀ ਐ, ਅਗਰ ਕੁਛ ਕਰਕੇ ਨਈਂ ਜਾਓਗੇ ਤੇ ਬਾਹਰ ਐਵੇਂ ਈ ਹੋਣਾ।
ਹਾਂ, ਉਹਨਾਂ ਦਾ ਕਿਆ ਫਿਰ।
ਵੈਲਿਊ ਵੀ ਹੋਏ ਥੋੜ੍ਹੀ ਜਹੀ।
ਹਾਂ, ਉੱਥੇ ਕੋਈ ਕੰਪਨੀ ਚ ਲੱਗੋਗੇ ਤਾਂ ਤਾਂ ਥੋੜ੍ਹੀ ਵੈਲਿਊ ਹੈਗੀ। ਜੀ ਹੈ।
ਹਂ, ਹਂ ਬਿਲਕੁਲ।
ਹਾਂ। ਬਾਕੀ ਤੁਹਾਡਾ ਹੀ ਮੈਂ ਕੋਰਸ ਦੇਖਿਆ ਤੁਹਾਡਾ ਮੈਨੂੰ ਕੋਰਸ ਅੱਛਾ ਲੱਗਿਆ ਅੱਗੇ ਤੁਸੀਂ ਕਹਿ ਦ ਸਕੋਪ ਹੈਗਾ ਅੱਗੇ ਕਿਉਂਕਿ ਆਣ ਵਾਲਾ ਟੈਮ ਦੇਖੋ ਅ ਮੋਬਾਈਲਾਂ ਚ ਕੰਪਿਊਟਰ ਇਚ ਹਰ ਜਗ੍ਹਾ ਤੁਹਾਨੂੰ ਇਹੀ ਚੀਜ਼ ਮਿਲਣੀ ਐ। ਟੀਚਰ ਇੰਟੈਲੀਜੈਂਸ ਦੇ ਪ੍ਰੋਗਰਾਮ ਫੰਕਸ਼ਨ। ਕੋਈ ਤਰ੍ਹਾਂ ਦੀ ਸੈਟਿੰਗਸ ਐਂ।
ਹੂੰ, ਹੂੰ।
ਕੋਰਸ ਕਰਕੇ ਤੁਹਾਡੇ ਕੀ ਕੀ ਸਕੋਪ ਨੇ ਅੱਗੇ।
ਉਹ ਵੇਖੋ ਜੇ ਤਾਂ ਬਸ
ਕੀ- ਕੀ ਸਕੋਪ ਲੱਗਦਾ।
ਸਕੋਪ ਵੇਖੋ ਜੀ। ਹੁਣ ਮੰਨ ਲਓ ਲੈਂਗੁਏਜ ਵਗੈਰਾ ਸਿਖਾਉਦੇ ਨੇ ਸਕਿੱਲ ਵਧਾ ਮਤਲਬ ਬੱਚੇ ਲਈ ਉਹ ਬਣਾਂਦੇ ਨੇ। ਕਿਲ ਵਰਕ ਕਰਕੇ। ਤੇ ਇਹਨਾ ਬੈਨੀਫਿਟ ਬੱਚੇ ਨੂੰ ਹੀ ਹੈਗਾ ਬ ਹਾਂ ਉਹਦੀ ਜੋਬ ਲਾ ਸਕਦੀ ਅੱਗੇ। ਮੰਨ ਲਓ ਕੋਈ ਤਕੜੀ ਸਕਿੱਲ ਸੇਖ ਲਈ ਬੰਦੇ ਨੇ ਤੇ ਕੋਲੇਜ ਉਹ ਆਪਣੇ ਆਪ ਹੀ ਜੋਬ ਉਹ ਫਰਾਉਂਦੇ ਨੇ ਬੱਚੇ ਨੂੰ ਬਈ ਉਹਦੀ ਪ੍ਰੋਫਾਈਲ ਚੈੱਕ ਹੁੰਦੀ ਏ।
ਅ ਓਕੇ-ਓਕੇ ਅੱਛਾ।
ਹੂੰ, ਹੂੰ। ਹਰ ਬੱਚੇ ਦੀ ਮਤਲਬ ਹਾਂਜੀ ਹਾਂਜੀ ਬਿਲਕੁਲ ਪਲੇਸਮੈਂਟ ਦਾ ਕੰਮ ਹੈਗਾ।
ਨ ਨਹੀਂ ਨਹੀਂ ਫੇਰ ਤੇ ਅੱਛਾ ਹੈਗਾ ਕਿਤੇ ਨਾ ਕਿਤੇ ਜੋਬ ਅੱਛੀ ਲਗਵਾਣਗੇ ਬਸ ਤੁਸੀਂ ਪੜ੍ਹਾਈ ਚ ਪੂਰਾ ਧਿਆਨ ਦਿਓ, ਹਾਂ।
ਜੋਬ ਲੱਗੀ ਹੋਈ ਹੈ। ਜਿਵੇਂ ਕੋਈ ਬੈਂਗਲੋਰ ਲੱਗੀ ਸੀ ਜੋਬ ਕਿਸੇ ਜੋਬ ਕਰਨਾਟਕਾ ਲੱਗ ਬੜੇ ਬਚੇ ਲੱਗੀ ਐ।
ਅੱਛਾ, ਅੱਛਾ, ਅੱਛਾ।
ਹੂੰ, ਬਿਲਕੁਲ।
ਚਲੋ ਵਧੀਆ ਤੇ
ਹਾਂਜੀ
ਹੋਰ ਕੋਈ ਪੜ੍ਹਾਈ ਚ ਦਿੱਕਤ ਤੇ ਨਹੀਂ ਆਉਦੀ ਪਈ
ਨਹੀਂ ਨਹੀਂ ਕੋਈ ਦਿੱਕਤ ਨਹੀਂ ਨਾ ਨਾ ਕੋਈ ਦਿੱਕਤ।
ਹੋਰ ਆਉਣ ਜਾਣ ਚ ਪਾਪਾ ਪਾਪਾ ਤੇ ਕਹਿੰਦੇ ਹੋਣੇ ਕਿੰਨਾ ਟਾਈਮ ਲ ਕੋਰਸ ਹੈਗਾ ਖਰਚਾ ਹੋਰ ਹੋ ਰਿਹਾ
ਹਮ ਓਹੀ ਤੇ ਬੱਸ
ਹੈਂ ਕਿਉਂਕਿ ਸਾਡੇ ਇੱਥੇ ਬੰਦਾ ਇਹ ਕਹਿੰਦੇ ਹਨ ਨਾ ਬੱਚਾ ਵੱਡਾ ਹੋਇਆ ਨੀ ਚਲੋ ਕਮਾਉਣਾ ਸ਼ੁਰੂ ਕਰਦੇ।
ਹਮ ਹਾਂਜੀ ਹਾਂਜੀ।
ਭਾਂਡਾ ਤੇਰੇ ਪਾਪਾ ਦੇ ਉਹ ਫੇਰ ਦੇ ਦਬ ਫਲ ਜੋ ਹੈ ਉਹ ਬਾਅਦ ਵਿੱਚ ਮਿਲੇਗਾ ਜਦੋਂ ਅੱਛੀ ਤਰ੍ਹਾਂ ਪੜ੍ਹਾਈ ਕਰ ਲਓ ਗੇ ਨਾ
ਹਮ ਹਮ
ਕਰੋਗੇ ਰੈਂਕਿੰਗ ਅੱਛੀ ਜਾਏਗੀ ਕੰਪਨੀਆਂ ਆਉਣਗੀਆਂ
ਆ ਤਾਂ ਹੈ,
ਹਾਂ ਫਿਰ ਜਦੋਂ ਪਹਿਲੀ ਤੁਹਾਡੀ ਤਨਖਾਹ ਸੁਣਨਗੇ ਖੁਸ਼ ਹੋ ਜਾਣਗੇ ਬਾਬਾ।
ਹੂੰ ਬਿਲਕੁਲ-ਬਿਲਕੁਲ,
ਅੱਛੇ ਪੈਕਜ ਐਨ ਅੱਛਾ ਲਗਿਆ।
ਹੂੰ-ਹੂੰ, ਹਾਂਜੀ-ਹਾਂਜੀ ਬਿਲਕੁਲ।
ਚਲੋ ਵਧੀਆ ਜੀ ਬੈਸਟ ਆਫ ਲੱਕ।
ਓਕੇ ਜੀ ਠੀਕ ਹੈ ਓਕੇ।